ਸ, ਸਸ੍ਰੀ ਕਾਲ ਜੀ। ਬੱਸ ਬੈਠੇ ਸੀ, ਟੀਵੀ ਦੇਖ ਰੇ ਸੀ।
ਹੂੰ-ਹੂੰ।
ਹੁਣੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਯਾ, ਰੋਟੀ-ਪਾਨੀ ਤੇ ਰੋਜ਼ ਹੀ ਹੋਣਾ। ਐ ਨਵੀ ਗੱਲ ਥੋੜ੍ਹੀ ਰੋਟੀ-ਪਾਨੀ ਦੀ।
ਹੁਣੇ ਹੀ ਖਾ ਲੀ ਤੁਸੀਂ ਰੋਟੀ।
ਬਨ ਰਈ ਹੈ ਹੁਣੇ ਤੇ, ਹੁਣੇ ਕਿੱਥੇ ਬਣੀ ਸਾਡੀ ਰੋਟੀ।
ਅੱਛਾ, ਬੜੀ ਲੇਟ।
ਚਿਆ ਨੂੰ ਲੈਣ ਗਿਆ ਸੀ ਸਕੂਲ।
ਹੂੰ
ਓਹ ਐਕਟਿਵਾ ਚ ਥੋੜੀ ਪ੍ਰੋਬਲਮ ਆ ਗਈ ਮੇਰੇ।
ਅੱਛਾ।
ਉਹ ਫੁਸਰ-ਫੁਸਰ, ਫੁਸਰ-ਫੁਸਰ ਕਰਕੇ ਚੱਲ ਰਈ ਸੀ। ਇੱਕ ਜਾਏ, ਇੱਕ ਜਗਾ ਜਾ ਕੇ ਬੰਦ ਹੋ ਗਈ।
ਅੱਛਾ, ਹੂੰ-ਹੂੰ।
ਫੇਰ ਉਹ ਗਿਆ ਫੇਰ ਮਿਸਤਰੀ ਨੂੰ ਫੜ ਕੇ ਲੈ ਕੇ ਆਯਾ।
ਅੱਛਾ।
ਦਾ ਟਕਨ ਖੋਲਿਆ।
ਹੂੰ-ਹੂੰ।
ਫੇਰ ਇੰਜਨ ਨੂੰ ਚੈੱਕ ਕੀਤਾ।
ਹੂੰ, ਹੂੰ-ਹੂੰ।
ਤੇ ਉਨੂੰ ਪੈਲੇ ਤਾਂ ਸਮਝ ਨੀ ਆਈ, ਕਿ ਹੋਇਆ ਕੀ ਹੈ।
ਹੂੰ-ਹੂੰ।
ਫਿਰ ਥੋੜੀ ਦੇਰ ਏਧਰ ਓ ਧਰ ਮੱਥਾ ਮਾਰ ਕੇ ਫੇਰ ਇੰਜਨ-ਇੰਜਨ ਸਟਾਰਟ ਕਰਕੇ ਦੇਖਿਆ ਤੇ ਇੰਜਨ ਚ ਆਇਲ ਨੀ ਸੀ।
ਹਾਂਜੀ।
ਤੇ ਥੋੜ੍ਹਾ ਜਾ ਆਇਲ ਪਾ ਕੇ ਦੇਖਿਆ ਤੇ ਇੰਜਨ ਦੀ ਆਵਾਜ਼ ਚ ਥੋੜਾ ਫਰਕ ਆ ਰਿਆ ਸੀ।
ਅੱਛਾ।
ਫੇਰ ਉਨੂੰ ਸਮਝ ਆਈ ਕਿ ਇੰਜਨ ਚ ਪ੍ਰੋਬਲਮ ਐ।
ਹੂੰ-ਹੂੰ, ਹੂੰ।
ਤੇ ਕੇੰਦਾ ਤੁਹਾਡਾ ਤੇ ਗੱਡੀ ਇੰਜਣ ਦਾ ਕਮ ਆ ਗਿਆ, ਤੇ ਮੈਂ ਕਿਆ ਰੇ
ਹੂੰ-ਹੂੰ ਅੱਛਾ।
ਤੇ ਅੱਜਕਲ ਜੇੜਾ ਨਵਾਂ ਪੈਟਰੋਲ ਆ ਰਿਆ।
ਉਤਾਣੀ-ਉਤਾਣੀ, ਅੱਛਾ। ਛਾ ਹਾਂ ਉਹ ਤਾਂ ਨਾ ਗੱਡੀਆਂ ਦਾ ਸਾਰੀਆਂ ਦਾ ਪ੍ਰੋਬਲਮ ਚੱਲਣ ਡਿਆ ਵੇ। ਅਈ ਵੀ ਤੇ ਹਾਂਜੀ ਅਹੀ ਵੀ ਮਾਰਕੀਟ ਗਏ ਤੇ ਉੱਥੇ ਫੇਰ ਤੇਲ ਪਵਾਇਆ। ਤੇਲ ਪਵਾ ਕੇ ਫੇਰ ਸਕੂਲ ਤੋਂ ਲੈ ਕੇ ਆਏ ਕੁੜੀ ਨੇ ਲੇ ਕੇ ਗੱਡੀ ਖੜੀ ਕੀਤੀ ਤੇ ਫੇਰ ਦੁਬਾਰਾ ਚਾਲੂ ਕ ਡੇ ਚਾਲੂ ਨੀ ਹੋਣ ਡੀ ਐਕਟਿਵਾ। ਫੇਰ ਉਨੂੰ ਹਾਂਜੀ ਉਹੀ ਚਾਲੂ ਕਰਦੇ-ਕਰਦੇ ਫੇਰ ਤੇ ਚਾਲੂ ਹੋਈ। ਓਈ ਮੈਂ ਕਿਆ ਪਤਾ ਨੀ ਤੇਲ ਹੁਣੇ ਹੀ ਪਵਾਇਆ ਵਾ ਤੇ ਫੇਰ ਆ ਹਾਲ।
ਹਾਂ ਬੜੀ ਪ੍ਰੋਬਲਮ ਆ ਗਈ ਹਾਨੂੰ ਗੱਡੀਆਂ ਚ।
ਹਾਂਜੀ ਓਈ
ਹੁਣ ਕੀ ਕਰੀਏ ਕਿੱਥੇ ਜਾਈਏ ਸਮਝ ਨੀ ਆ ਰੀ ਹੂੰ।
ਹੂੰ ਠੀਕ ਐ।
ਔਰ ਸੁਨਾਓ?
ਹਂਜੀ ਹੁਨ ਠੀਕ ਸਭ ਵਧੀਆ ਔਹੀ ਕੁ ਕੁੜੀ ਦੇ ਕੱਪੜੇ ਮੰਗਵਾਏ ਸੀ। ਔਨਲਾਈਨ ਤੇ ਛੋਟੇ ਆ ਗਏ ਸੀ ਉ ਹੁ ਵੱਡੇ ਮੰਗਵਾਏ ਹੁਨ ਠੀਕ ਆਏ।
ਅੱਛਾ ਆ ਗਏ ਨੇ।
ਹਂਜੀ, ਹਂਜੀ ਆ ਗਏ ਠੀਕ ਐ ਇਸ ਤਰ ਹੀ ਰਹਿਨਾ ਵਾ ਹਂਜੀ ਆ ਗਏ ਆ। ਹੁਨ ਪਾ ਕੇ ਵੇਖਾਂਗੇ ਉਨੂੰ ਛੋਟੀ ਵਾਲੀ ਨੂੰ ਛੋਟੀ ਤੇ ਆਏ ਆ। ਹੂੰ ਹੂੰ। ਹਾਂ ਹੋਰ ਬਸ ਠੀਕ ਐ ਤੁੱਡਾ ਸਾਈਜ਼ ਨੀਐ। ਕਿੰਨੇ ਦਾ ਹਂਜੀ, ਹਂਜੀ, ਹਂਜੀ। ਰੋਟੀ ਚ ਅੱਜ ਰਵਾਈ ਬਨੀ ਐ ਰਵਾਈ ਚੌਲ।
ਅੱਛਾ।
ਰਵਾਈ ਚੌਲ ਤੇ ਰੋਟੀ, ਫੁਲਕੇ। ਹਂਜੀ, ਨਾਲ ਚਟਨੀ।
ਅੱਛਾ।
ਬਨਾਈ ਹਂਜੀ, ਬਨਨ ਦੀ ਐ ਬਸ ਰੋਟੀ। ਰੋਟੀ ਚੌਲ ਬਨ ਗਏ ਆ ਤੇ ਰੋਟੀਆਂ ਬਨਦੀਆਂ ਸਬਜ਼ੀ ਹੋ ਰੀ ਐ।
ਔਹੋ, ਔਹੋ, ਔਹੋ ਅੱਛਾ।
ਹਂਜੀ, ਹੂੰ ਹੂੰ।
ਤੇ ਮੈ ਮੇਰੀ ਕੁੜੀ ਤੇ ਅੱਜ ਕੀ ਐ ਗਏ ਸੀ ਸਕੂਲ।
ਹੂੰ ਹੂੰ।
ਸਰਦੀ ਲੱਗੀ ਸੀ ਤੈਅਲ ਦੀ ਤਬੀਅਤ ਠੀਕ ਨੀ।
ਅੱਛਿਆ।
ਕੈਂਦੀ ਕਿ ਅੱਜ ਟਿਊਸ਼ਨ ਨਹੀਂ ਜਾਨਾ।
ਹੂੰ ਬਹਾਨਾ ਬੱਚਿਆਂ ਦਾ ਔਦੇ ਤੇ ਚੱਲ ਲੱਗੀ ਆ ਸਰਦੀ। ਹਂਜੀ। ਹਾਂ ਬੱਚੇ ਲੋਕ ਤਾਂ ਕਰਦੇ ਹੀ ਰੈਂਦੇ ਆ ਬਹਾਨੇ ਤੇ ਮਾਰਦੇ ਹੀ ਰੈਂਦੇ ਆ ਸਰਦੀ ਆ ਸਰਦੀ ਚ ਕੁਛ ਨੀ ਹੁੰਦਾ। ਸਰਦੀ ਦੇ ਤੇ ਚਲੇ ਜਾਂਦੇ ਦਵਾਈ ਲੈ ਕੇ ਹੂੰ।
ਛੋੱਟਾਚੁਡੀਆਂ ਵਹੇਸੀ। ਤੇ ਫੇਰ ਮੈਂ ਰੋਕਿਆ ਉਨਾਂ ਨੂੰ। ਮੈਂ ਕਿਹਾ ਨਹੀਂ ਬੱਚੇ ਦੀ ਤਬੀਅਤ ਠੀਕ ਨਹੀਂ ਤੇ ਰਹਿਨ ਦੋ। ਅੱਜ ਉਨੂੰ ਘਰ ਚ
ਤੈ ਰਹੀ। ਔਹ ਹੇਪੈਲਾਂ ਫੋਨ ਲਗਾਇਆ ਕਿਸੇ ਨੇ ਚੁੱਕਿਆ ਨੀ। ਹੁਨ ਵਾਰੀ ਵਾਰੀ ਫੋਨ ਆਉਨ ਡਿਆਵ ਪੈਂਲਾਂ ਏਹਦੀ ਨਾਨੀ ਦਾ ਫੋਨ ਆ ਗਿਆ। ਹੁਨ ਮੇਰੀ ਤਾਏ ਦੀ ਕੁੜੀ ਫੋਨ ਕਰੀ ਜੈਂਦੀ।
ਆਨ ਦੋ ਸਾਰਿਆਂ ਨੂੰ।
ਹਂਜੀ।
ਕਰਨ ਦੋ ਸਾਰਿਆਂ ਨੂੰ।
ਹਾਂ ਈਨਾ ਲਗਾਏ ਜਾਂਦੇ ਸਾਰੇਆਂ ਨੂੰ ਵਾਰੀ ਵਾਰੀ।
ਹੋਰ ਠੀਕ ਕਰਨ ਦੋ।
ਹਂਜੀ, ਹੂੰ।
ਹੋਰ ਸੁਨਾਔ।
ਬਸ ਠੀਕ ਬੈਠੇ ਹੋਏਂ ਸੀ ਬਾਰ ਧੁੱਪ ਬੜੀ ਹੋਗੀ ਕੱਲ ਮੌਸਮ ਵਧੀਆ ਈ ਸਗੋਂ। ਠੰਡਾ ਹਂਜੀ ਕੱਲ ਵਧੀਆ ਈ ਪੂਰਾ ਟਾਈਮ ਬਦਲ ਰਿਆ। ਆ ਥੋੜਾ ਬਚਗੀ ਹੂੰ। ਮੀਂਹ ਵੀ ਹਲਕਾ ਹਲਕਾ ਪੈਂਦਾ ਰਿਆ। ਤੇ ਠੀਕ ਸੀ ਅੱਜ ਤੇ ਹੁਨ ਐ ਥੋੜੀ ਗਰਮੀ ਐ। ਏਕਦਮ
ਔਹੋ, ਔਹੋ।
ਬੋਤ ਗਰਮੀ ਲੱਗਨ ਡੀ ਹੁਨੇ ਤੇ।
ਗਰਮੀ ਤਾਂ ਬੋਤ ਵੱਧਦੀ ਏ ਮੀਂਹ ਵੀ ਪੈ ਰਿਆ ਪਰ ਗਰਮੀ ਘੱਟ ਨੀ।
ਹੂੰ ਆ ਤੇ ਐ।
ਸਮਝ ਨੀ ਆ ਰਿਆ ਓਰ ਤੁਸੀਂ ਸੁਣਾਓ?
ਬਸ ਠੀਕ।
ਹੂੰ।
ਗਰਮੀ ਨਾਲ ਹਾਲਤ ਖ਼ਰਾਬ ਹੋ ਜਾਣਡੀ ਬਾਰ ਬੈਠੀ ਅੰਦਰ ਆਗੀ। ਗਰਮੀ ਲੱਗਣਡੀ ਕਿਤੇ ਬੈਠਾ ਈ ਨੀ ਜਾਂਦਾ ਬਾਰ ਤੇ ਪਰੇਸ਼ਾਨ ਹੋ ਜਨੀ ਆ। ਹਾਂਜੀ ਓ ਤੇ ਐ ਸ਼ਾਮ ਦਾ ਟਾਈਮ ਹੋਵੇ ਵੇਖਿਆ ਜਾਂਦੈ।
ਹੂੰ ਔਰ ਘੁੰਮਣ ਫਿਰਨ ਦਾ ਪ੍ਰੋਗਰਾਮ ਨੀ ਐ ਕਿੱਥੇ।
ਨਈ ਹੁਣੇ ਤੱਕ ਤੇ ਨਈ ਬਣਾਇਆ ਤੁਸੀਂ ਬਣਾਓ ਫਿਰ ਚੱਲਾਂਗੇ ਕਿਤੇ। ਨਈ ਮੌਸਮ ਥੋੜਾ ਸਾ ਠੰਡਾ ਦਾ ਹੋਜੇ ਫੇਰ।
ਹੂੰ-ਹੂੰ-ਹੂੰ
ਹੂੰ ਐਹੋ ਜੇ ਮੌਸਮ ਚ ਕਿੱਥੇ ਜਾਇਆ ਜਾਣਾ ਹੂੰ। ਨਵੇਂ ਕੱਪੜੇ ਫਿਰ ਕਿੱਥੇ ਪਾਏ ਜਾਂਦੇ ਪਾ ਲੋੋ ਤੇ ਐਂ ਗਰਮੀ ਇੰਨੀ ਲੱਗਦੀ ਏਕਦਮ।
ਹੂੰ-ਹੂੰ-ਹੂੰ
ਹੂੰ।
ਨਈ ਨਿਕਲ ਸਕਦੇ ਨਾ ਨਵੇਂ ਕੱਪੜੇ ਏ ਅ ਕੱਪੜੇ ਪਾ ਕੇ।
ਹਾਂ ਬਾਰ ਦਮ ਨਿਕਲਣਦਾ ਨਾ ਕਰੋ ਓ ਤਾਂ ਮਜ਼ਬੂਰੀ ਚ ਜਿੱਥੇ ਕੰਮ ਆ ਉੱਥੇ ਤਾਂ ਜਾਣਾ ਈ ਪੈਣਾ। ਓਰ ਉਸ ਤਰਾਂ ਹੂੰ ਓ ਤੇ ਐ। ਗਰਮੀ ਬੋ ਜਾਦਾ ਪੈਰੀ ਐ ਇੱਕ ਤਾਂ ਥੋੜਾ ਬੋਤ ਮੀਂਹ ਪੈ ਕੇ ਹਟ ਜਾਂਦਾ ਤਾਂ ਓਦੇ ਨਾਲ ਜਾਦਾ ਹੋਰੀ ਐ ਹੂੰ।
ਮੀਂਹ ਨੇ ਜਾਦਾ ਕਰਾਂ ਕੰਮ ਓਰ ਖਰਾਬ ਕਰਤਾ ਨਾ। ਗਰਮੀ-ਗਰਮੀ ਤੇ ਸੀ ਤੇ ਉਤੇ ਮੀਂਹ ਪੈ ਗਿਆ ਤੇ ਹੋਰ ਮਸਾਲੀ ਹੋ ਗਈ ਹੁਣ ਗਰਮੀ।
ਹਾਂਜੀ ਓ ਈ ਨਾ ਹੋ ਥੋੜਾ ਜਾਦਾ ਮੀਂਹ ਪਵੇ ਤੇ ਫੇਰ ਠੀਕ ਸੀ।
ਏ ਕੰਟੀਨਿਊ-ਕੰਟੀਿਨਿਊ ਮੀਂਹ ਪਾਏਗਾ ਨਾ ਤਾਂ ਈ ਕੁੱਛ ਹੋ ਸਕਦਾ ਥੋੜਾ ਬੋਤ।
ਫੇਰ ਠੰਡਾ ਹੋਏਗਾ ਹੂੰ।
ਹੂੰ ਨਈ ਤਾਂ ਇਸ ਤਰ੍ਹਾਂ ਨੀ ਹੋਏਗਾ ਇਸ ਤਰ੍ਹਾਂ ਤੇ ਗਰਮੀ ਬਣੀ ਰਏਗੀ।
ਹੂੰ।
ਹੂੰ।
ਓ ਤੇ ਐ।
ਗਏ ਸੀ ਕੱਲ ਬਾਜ਼ਾਰ ਫਿਰ? ਕੈ ਰੇ ਸੀ ਨਾ ਤੁਸੀਂ ਗਿਫਟ ਖ਼ਰੀਦ ਕੇ ਲੈ ਕੇ ਆਣੇ ਨੇ।
ਹਾਂਜੀ-ਹਾਂਜੀ ਗਈ ਸੀ ਨਾ ਲੈ ਕੇ ਆਈ ਆ ਤੇ ਓਈ ਫੇਰ ਇ ਕ ਮਸ਼ੀਨ ਜੀ ਲਿਆਂਦੀ ਸੀ ਤਾਂ ਖ਼ਰਾਬ ਨਿਕਲਗੀ ਤੇ ਹੁਣ ਓਨੂੰ ਵਾਪਿਸ ਕਰਨ ਜਾਣਾ ਪੈਣਾ ਹੁਣ ਫੇਰ ਹੋ ਓਥੇ ਨਈ ਵੇਖੀ ਮੈਂ ਕਿਆ ਠੀਕ ਹੋਣੀ ਆ ਕਰਕੇ ਤੇ ਉਤਰਾ ਈ ਲੈ ਆਈ ਚਾਰਜਿੰਗ ਵਾਲੀ ਹਾਂਜੀ ਚਾਰਜ ਚ ਵੀ ਲੜਾ ਕੇ ਵੇਖਿਆ ਤੋ ਥੋੜਾ ਸਾ ਹੋਇਆ ਪਰ ਚੰਗੀ ਤਰ੍ਹਾਂ ਨੀ ਕੰਮ ਕਰਨ ਡੀ।
ਓ ਹੋ-ਹੋ
ਥੋੜੀ ਸੀ ਹਾਂਜੀ ਥੋੜ੍ਹੀ ਸੀ ਲੱਗੀ ਬਸ
ਅੱਛਾ।
ਹੂੰ।
ਤੇ ਚਾਰਜੇਬਲ ਸੀ।
ਹਾਂਜੀ ਚਾਰਜ ਵਾਲੀ।
ਹੂੰ-ਹੂੰ।
ਮੈਂ ਵੀ ਵੇਖ ਕੇ ਪੈਲਾਂ ਮੈਂ ਵੇਖਿਆ ਕਿ ਵੇਖ ਕੇ ਪੈਲਾਂ ਮੈਂ ਛੱਡ ਦਿੱਤੀ ਫੇਰ ਮੈਂ ਅ ਵੇਖੋ ਕੈਂਦੀ ਚਾਰਜ ਵਾਲੀ ਨੂੰ ਤਾਂ ਚਾਰਜ ਵਾਲੀਏ ਤੇ ਵਦੀਆ ਐ ਫੇਰ ਚਲੋ ਚਾਰਜ ਕਰ ਲੋ ਤੇ ਫੇਰ ਯੁ ਕਰੋ ਥੋੜਾ ਬੋਤ ਲੱਗਿਆ ਈ ਰੈਂਦਾ ਘੜ ਚ ਕੰਮ ਉਦਾ ਹੀ ਘੁੰਮਦੀ ਰੈਂਦੀ ਏ। ਮੈਂ ਕਿਆ ਚੱਲ ਲੈ ਚੱਲਦੀ ਹਾਂਜੀ। ਪੈਕੇਟ ਪੁਕਟ ਕੇ ਖੋਲਦੇ ਈ ਰੈਂਦੇ ਕੁਛ ਨ ਕੁਛ ਤੇ ਆਏ ਦਿਨ ਲੈ ਕੇ ਰੱਖੋ ਤੇ ਠੀਕ ਐ ਤੇ ਪੈਕ ਕਰਦੋ ਫਿਰ ਗਿਰਦਾ ਨੀ ਸਮਾਨ।
ਹੂੰ ਸਈ ਗੱਲ ਐ।
ਹੂੰ ਤਾਂ ਕਰਕੇ ਲੈਲੀ ਸੀ ਤੇ ਓ ਪਰ ਖ਼ਰਾਬ ਈ ਨਿਕਲ ਆਈ ਹੁਣ ਜਾ ਕੇ ਦਿਖਾਉਂਗੀ ਚੇਂਜ ਕਰਕੇ ਦੇਗੀ ਤੇ ਠੀਕ ਐ ਨਈ ਹੋਊਗੀ ਤੇ ਫਿਰ ਹੋਰ ਕੁਛ ਲਵਾਂਗੇ ਫਿਰ ਜਾ ਕੇ। ਹੂੰ ਐਈ ਬਸ। ਇੱਕ ਹੋਰ ਲੈ ਤਵਾ ਕਾਫੀ ਚ ਲਗਾਉਣ ਵਾਲਾ ਗਲਤਗੁਲਤ ਹੋ ਜਾਵੇ ਤੇ ਉੱਤੇ। ਤੇਪ ਓਦੀ ਨਿਕਲਦੀ ਪਈ
ਤੁਆਡੇ ਤੇ ਨੇੜੇ ਤੇੜੇ ਹੈਗਾ ਨਾ ਗਾਰਡਨ-ਵਾਰਡਨ ਹੈਗੇ ਨਾ। ਤੇ ਬੱਚਿਆਂ ਨੂੰ ਉੱਥੇ ਲੈ ਕੇ ਨੀ ਜਾਂਦੇ?
ਜਾਨੇ ਆ ਕਦੀ-ਕਦੀ ਲੈ ਜਾਨੇ ਆ ਹੁਨ ਬਰਸਾਤਾਂ ਚ ਕਿਤੇ ਲੈ ਕੇ ਜਾਣਾ।
ਹਾਂ ਹੁਨ ਤੇ ਓ ਫੇਰ ਕੀੜੇ-ਮਕੌੜਿਆਂ ਦਾ ਵੀ ਡਰ ਰੇਂਦਾ ਵਾ ਬਹੁਤ।
ਹਾਂਜੀ, ਬਰਸਾਤਾਂ ਚ ਕੀੜੇ-ਕੂੜੇ ਪਈ ਰੈਂਦੇ ਐ।
ਹਾਂ ਓਈ ਤੇ ਬੋਤ ਡਰ ਰੈਂਦਾ। ਹੂੰ ਸੁਣਿਆ ਕੱਲ ਤੁਆਡੀ ਮੰਮੀ ਦੇ ਘਰ ਚ ਸੱਪ ਨਿਕਲ ਗਿਆ ਸੀ।
ਹਾਂਜੀ ਓਈ ਮੈਂ ਦੱਸਣ ਲੱਗੀ ਸੀ ਪਾ ਕੇ ਲੈਆ। ਹੋਗੀ ਸਬਜ਼ੀ ਅੱਛਾ।
ਦੱਸੋ ਵਿਸਤਾਰ ਨਾਲ ਕੀ ਹੋਇਆ ਸੀ।
ਵਿਸਤਾਰ ਨਾਲ, ਵਿਸਤਾਰ ਨਾਲ ਏ ਕਿ ਓ ਕੀ ਬੋਲਦੇ ਆ ਤਰੇ ਈ ਨੂੰ ਮੇਰੇ ਪਾਪਾ ਨਾਲ
ਐ ਇੱਕ ਮਿੰਟ ਏਦੇ ਨਾਲ ਗੱਲ ਕਰਲੋ। ਹੈਲੋ ਸਾ ਸ਼੍ਰੀ ਕਾਲ।
ਸਾਸੀ ਕਾਲ ਜੀ ਹੋਰ ਕੀ ਕਰ ਰੇ ਓ?
ਕੁਛ ਨੀ ਬਸ ਆੱਜ ਏਕ ਡਰੋਇੰਗ ਬਣਾਈ ਸੀ ਹੋਰ ਨਾ ਇੱਕ ਸਵਿਸ਼ੀ ਵੀ ਬਣਾਏ ਸੀ ਓਦੇ ਨਾਲ ਖੇਡ
ਅੱਛਾ-ਅੱਛਾ ਡ੍ਰੋਇੰਗ ਚ ਡ੍ਰੋਇੰਗ ਨਾਲ।
ਨਈ-ਨਈ ਡਰਾਇੰਗ ਚ ਨਈ ਅਲਗ ਤੋਂ ਬਣਾਇਆ ਸੀ ਵਿਸ਼ੇ ਤੇ
ਅੱਛਾ।
ਓ ਮੇਰੇ ਪੈੜ ਕਲੇ ਲੈ ਕੇ ਆਈ ਸੀ ਨਾ। ਤੇ ਓਦਾ ਜੋ ਛੋਟਾ ਉਦਾ ਪਾਊਚ ਬਚਿਆ ਜੇ ਨਾ ਹੈਂਡ ਵੋਸ਼ ਪਾ ਕੇ ਨਾ ਬਸ ਥੋੜਾ ਜਾ ਏਦਾਂ ਈ ਕਰਤਾ ਬੰਦ ਓਨੂੰ।
ਹਾਂਜੀ ਹਾ, ਅੱਛਾ-ਅੱਛਾ।
ਬੋਤ ਈ ਇਜ਼ੀ ਏ।
ਹੂੰ।
ਬੋਤ ਈ
ਅੱਛਾ ਇਜ਼ੀ ਐ ਬਣਾਉਣਾ ਹੂੰ ਕੋਨ ਸੇ ਕਲਰ ਦੀ ਬਨਾਈ
ਓਂ
ਕੌਨ ਸੇ ਕਲਰ ਦੀ ਬਣਾਈ?
ਓਰੇਂਜ।
ਓਰੇਂਜ ਕਲਰ ਦੀ ਅੱਸ਼ਾ।
ਏ ਗਲੂ ਆਲੀ ਵੀ ਹੁੰਦੀ ਐ ਗਲੂ ਪਾ ਕੇ ਥੋੜਾ ਲਗੇ ਤੇ, ਤੇ ਪੈਨਸ਼ਲ ਦੇ ਕਲਰ ਪੈਨਸ਼ਿਲ ਦੇ ਮੈ ਛਿੱਲਕੇ ਪਾ ਦੋ।
ਕੀ, ਕੀ ਕਰਨਾ?
ਤੂੰ ਲੈਨਾ ਏ।
ਗਲੂ
ਗਲੂ ਹਾਂ ਇੱਕ ਪੈਲਾ ਪਲੱਗ ਬੈਗ ਲੈਨੈ ਉਚ ਅ ਜਿੰਨਾ ਤਾਨੂੰ ਗਲੂ ਪਾਣਾ ਏ ਥੋੜਾ ਜਆਦਾ ਘੱਟ- ਵੱਧ
ਹੁੰ, ਹੁੰ
ਜਿੰਨਾ ਵੀ ਪਾਣਾ ਓਚ ਪਾ ਸਕਦੇ ਓ ਤੁਹੀ ਓਦੇ ਬਾਅਦ ਉਚ ਥੋੜ੍ਹਾ ਜਿਆ। ਸਪਾਰਕਲ ਪਾ ਕੇ ਪੈਨਸ਼ਿਲ ਦੇ ਛਿੱਲਕੇ ਨੂੰ ਜੋ ਕਰਲਰ ਵਾਲਾ ਨੀ ਹੁੰਦਾ ਓਦੂ ਪਾ ਦੇਣਾ ਏ ਫਿਰ ਉਨੂੰ ਪਾਣ ਤੋ ਬਾਅਦ ਨਾ ਓਚ ਕਲਰ ਆਜੂਗਾ ਉਨੂੰ ਮਿਕਸ ਕਰ ਦੇਣਾ ਏ ਏਕਦਮ ਮਿਕਸ, ਮਿਕਸ, ਮਿਕਸ, ਮਿਕਸ। ਓਦੇ ਬਾਅਦ ਨਾ ਉਦੇ ਨਾਲ ਖੇਡ ਲੈਨੈ ਸ਼ਾਡੀ ਖੁਸ਼ੀ ਮਨ ਚਲੋ ਫਿਰ ਮੈ ਤਾਡੇ ਨਾਲ ਨਾ ਬਾ ਚੋ ਗੱਲ ਕਰਦੀ ਆ ਬਾਏ।
ਅਛਾ, ਬਾਏ।